ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਭੈਣ ਜੀ ਦੇਖੋ
ਹਾਂਜੀ ਵਧੀਆ ਤੁਸੀਂ ਦੱਸੋ ਤੁਸੀਂ ਠੀਕ
ਹਾਂ ਮੈਂ ਠੀਕ ਹਾਂ
ਘਰ ਪਰਿਵਾਰ ਸਭ ਠੀਕ ਬੱਚੇ ਠੀਕ ਨਾ
ਇੱਕ ਕੁੜੀ ਦਾ ਹਾਂਜੀ ਸਰ ਠੀਕ ਨੇ ਸਰ ਵਧੀਆ ਨਹੀਂ ਤੁਸੀਂ
ਹਾਂਜੀ ਅਸੀਂ ਵੀ ਸਭ ਵਧੀਆ ਔਰ ਬਿਜ਼ੀ ਤੇ ਨਹੀਂ ਸੀ ਤੁਸੀਂ ਮੈਂ ਕਿਹਾ ਕੋਲ ਕਰ ਲਾ ਬੜੇ ਦਿਨ ਹੋ ਗਏ ਤੁਹਾਡਾ ਤੇ ਆਇਆ ਨਹੀਂ ਫੋਨ
ਬਿਜ਼ੀ ਨਹੀਂ ਹੈਗੀ ਸੀ ਮੈਂ ਮੈਂ ਕਿਹਾ ਕਹਿ ਹੀ ਰਹੀ ਸੀ। ਮੈਂ ਕਿਹਾ ਵੀ ਫੋਨ ਨਹੀਂ ਆਇਆ ਭੈਣ ਜੀ ਦਾ ਪਤਾ ਨਹੀਂ ਕੀ ਗੱਲ ਏ।
ਅੱਛਾ! ਹਾਂਜੀ, ਉਹ ਨਾ ਪਿਛਲੇ ਵੀਕਐਂਡ, ਅਸੀਂ ਉੱਧਰ ਗੇਦੇ ਸੀ ਨਾ ਪੰਜਾਬ। ਤੇ ਬੱਸ ਤਾਂ ਹੀ ਥੋੜ੍ਹਾ, ਟਾਈਮ ਨੀ ਮਿਲਦਾ।
ਅੱਛਾ! ਅੱਛਾ! ਮੈਂ ਅੱਗੇ ਕਹਿ ਰਹੀ ਸੀ। ਮੈਂ ਤਿਆਰੀ ਬਣਾਉਂਦੀ ਰਹਿ ਗਈ ਜਾਨ ਨਹੀ ਹੋਇਆ। ਮੈਂ ਕਿਹਾ ਪੁੱਛ ਅੱਛਾ! ਭੈਣ ਜੀ ਕੋਲ ਬਈ, ਬੱਚੇ ਕਹਿ ਰਹੇ। ਉੱਧਰ ਪੰਜਾਬ ਨੂੰ ਘੁੰਮਣ ਨੂੰ ਬਈ ਉੱਧਰ, ਤੁਸੀਂ ਕਿੱਧਰ ਨੂੰ ਗਏ ਸੀ।
ਅਸੀਂ ਪੰਜ- ਪੰਜਾਬ, ਉਧਰਪੁਰ ਸਾਹਿਬ, ਕੇਸ਼ਗੜ੍ਹ ਸਾਹਿਬ
ਅੱਛਾ! ਉਹ ਮਤਲਬ ਹਾਂਜੀ, ਹਾਂਜੀ ਉਹ ਤਾਂ ਤਖ਼ਤ ਹੈਗਾ, ਮਹਾਰਾਜ ਜੀ ਦਾ ਹੈ ਨਾ। ਜਿਸ ਤਰ੍ਹਾਂ ਪੰਜ ਤਖ਼ਤ ਹੈਗੇ ਨੇ
ਹਾਂਜੀ- ਹਾਂਜੀ, ਤੀਸਰਾ ਤਖ਼ਤ ਹੈ।
ਅੱਛਾ -ਅੱਛਾ! ਕੇਸ਼ਗੜ੍ਹ ਸਾਹਿਬ ਉੱਧਰ ਦਾ ਮਤਲਬ ਕੀ ਵੇ ਜਿਸ ਤਰਾਂ ਜਾਈਦਾ ਹੁੰਦਾ ਤੇ ਮਤਲਬ ਉਧਰ ਨਜ਼ਾਰੇ ਦਰਸ਼ਨ ਕਿਵੇਂ ਦਾ ਮਤਲਬ ਹੁੰਦੇ
ਉਧਰ ਬਹੁਤ ਵਧੀਆ ਦਰਸ਼ਨ ਹੋ ਜਾਂਦੇ ਨੇ ਇਧਰੋਂ ਦੀ ਸਾਡੇ ਇਧਰੋਂ ਦੀ ਤੇ ਟ੍ਰੇਨ ਚਲਦੀ ਹੈ ਨਾ ਇੱਕ ਇਧਰੋਂ ਦੀ ਟ੍ਰੇਨ ਹੈਗੀ ਡਾਇਰੈਕਟ ਆਨੰਦਪੁਰ ਸਾਹਿਬ ਦੀ
ਅੱਛਾ ਮਤਲਬ ਉਧਰ ਤੁਹਾਡੇ ਉਧਰ ਹੋਏਗੀ ਤੇ ਇਧਰੋਂ ਵੀ ਸਿੱਧੀ ਹੋਣੀ ਹ ਟ੍ਰੇਨ ਹਰ ਲਈਨ ਹੈਗੀ ਔਰ ਇਹ ਉਹ ਹੈਗੀ ਪਾਸੀ ਹੁੰਦੀ ਏ ਅੱਛਾ- ਅੱਛਾ!
ਹਾਂਜੀ।
ਅੱਛਾ! ਫਿਰ ਅੱਛਾ! ਫਿਰ ਆਪ ਆਪਾਂ ਟ੍ਰਰੇਨ ਤੋਂ ਮਤਲਬ ਡਾਇਰੈਕਟ ਉੱਧਰ ਹੀ ਸਿੱਧਾ ਸਾਨੂੰ ਸਟੇਸ਼ਨ 'ਤੇ ਲਾ ਦੇਣਗੇ। ਉਹੀ ਉਹ ਕੇਸ਼ਗੜ੍ਹ ਸਾਹਿਬ ਹੀ
ਹਾਂਜੀ। ਆਨੰਦਪੁਰ ਸਾਹਿਬ, ਕੇਸ਼ਗੜ੍ਹ ਸਾਹਿਬ ਗੁਰਦੁਆਰਾ ਦਾ ਨਾਮ ਹੈ ਨਾ ਤਖਤ ਦਾ ਸ਼ਹਿਰ ਅਨੰਦਪੁਰ ਸਾਹਿਬ। ਹਾਂਜੀ!
ਅੱਛਾ! ਅੱਛਾ
ਅੱਛਾ! ਭੈਣ ਜੀ ਤੁਸੀਂ ਕਿੱਧਰ ਹੋ? ਬਾਹਰ ਆਏ ਦੇ ਸੀ। ਕਿ ਬਹੁਤ ਸ਼ੋਰ ਆ ਰਿਹਾ ਪਿੱਛੋਂ ਤੁਹਾਡੇ
ਨਹੀਂ, ਬੱਸ ਨਾ ਥੋੜੇ ਬੱਚੇ ਕਰਦੇ ਪਏ ਸੀ ਸ਼ੋਰ। ਹਾਂਜੀ ਮੈਂ ਹਾਂਜੀ, ਹੁਣ ਠੀਕ ਹੈ।
ਤੇ ਫਿਰ ਉਹ ਤੁਹਾਨੂੰ ਹਾਂਜੀ, ਹੁਣ ਠੀਕ ਉਹ ਸਟੇਸ਼ਨ ਤੋਂ ਉਤਰ ਦੇ ਨਾਲ ਤੁਹਾਨੂੰ ਕਾਫੀ ਸਾਰੇਔਟੌ ਟੋ ਕੋ ਵਗੈਰਾ ਮਿਲ ਜਾਣਗੇ।
ਅੱਛਾ -ਅੱਛਾ!
ਹਾਂਜੀ, ਤੇ ਫਿਰ ਉਹ ਤੁਹਾਨੂੰ ਨਾ ਹਾਂਜੀ।
ਅਸੀਂ ਔਟੋ ਨੂੰ ਕਹਿ ਦਾਂਗੇ। ਬਾਈ ਆਨੰਦਪੁਰ ਸਾਹਿਬ ਲੈ ਚੱਲੋ।
ਹਾਂਜੀ, ਉਹ ਪਹਿਲੇ ਤੁਹਾਨੂੰ ਉੱਧਰ ਤੁਸੀਂ ਦਰਬਾਰ ਸਾਹਿਬ ਕਹੋਗੇ। ਦਰਬਾਰ ਸਾਹਿਬ ਲੈ ਜਾਣਗੇ ਉੱਧਰ। ਗੁਰਦੁਆਰੇ, ਨੀ ਤੇ ਫੇਰ ਉਹ ਤੁਹਾਡੇ ਤੋਂ, ਹਾਂਜੀ
ਅਸੀਂ ਦਰਬਾਰ ਸਾਹਿਬ ਹੀ ਇਹਨੂੰ ਕਹਾਂਗੇ, ਬਈ ਸਾਨੂੰ ਦਰਬਾਰ ਸਾਹਿਬ ਲੈ ਜਾਓ। ਮਤਲਬ ਦਰਬਾਰ ਸਾਹਿਬ ਦੇ ਨਾਮ ਤੁਸੀਂ ਸਾਨੂੰ ਕੇਸਗੜ੍ਹ ਸਾਹਿਬ ਛੱਡ ਦਈਗੇ
ਹਾਂਜੀ, ਮਤਲਬ ਮੇਨ ਗੁਰਦੁਆਰਾ ਉਹ ਇੱਕ ਓ ਹੈ ਨਾ ਅਤੇ ਫਿਰ ਉਹਨੂੰ ਦਰਬਾਰ ਸਾਹਿਬ ਹੀ ਕਹਿ ਦਾਂਗੇ।
ਅੱਛਾ! ਅੱਛਾ
ਹਾਂਜੀ, ਤੇ ਉਹ ਤੈਨੂੰ ਗੁਰ ਦੁਆਰੇ ਵੀ ਲੈ ਜਾਣਗੇ। ਬਾਕੀ ਫਿਰ ਉਹ ਪਹਿਲੇ ਤੁਹਾਡੇ ਤੋਂ ਇਹ ਵੀ ਪੁੱਛਣਗੇ। ਵੀ ਰੂਮ ਵਗੈਰਾ ਦਾ ਤੁਹਾਨੂੰ ਰੂਮ ਛੱਡਦੀ ਤੁਹਾਡੇ, ਪੁੱਛਣਗੇ ਫਿਰ
ਅੱਛਾ ਤੇ ਵੈਸੇ ਇੱਧਰ ਦਾ ਮਤਲਬ ਉਹ ਕੀ ਇਤਿਹਾਸ ਹੈਗਾ। ਤੁਸੀਂ ਮੈਨੂੰ ਦੱਸਦੇ ਨਾ, ਮੈਨੂੰ ਪਤਾ ਤਾ ਨੀ ਨਾ ਇਧਰ ਮਤਲਬ ਆਨੰਦਪੁਰ ਸਾਹਿਬ ਦਾ ਤੁਸੀਂ ਦੱਸ ਰਹੇ ਹੋ ਤਾਂ ਦੱਸ ਹੀ ਦੇਣਾ ਮੈਨੂੰ ਮਤਲਬ ਮਤਲਬ ਕੀ ਕਿਸ ਕਿਸ ਤਰ੍ਹਾਂ, ਗੁਰੂ ਮਹਾਰਾਜ ਜੀ ਨੇ ਇਥੇ ਕੋਤਕ ਕਿਵੇਂ ਕਿਵੇਂ ਕੀਤੇ ਨੇ।
ਇੱਧਰ ਮੋਸਟਲੀ ਤੇ ਨਾ ਇੱਧਰ, ਗੁਰੂ ਗੋਬਿੰਦ ਸਿੰਘ ਜੀ ਦਾ ਉਹ ਹੈਗਾ ਹੈ ਘਰ ਇੱਧਰ, ਗੁਰੂ ਗੋਬਿੰਦ ਸਿੰਘ ਜੀ ਨੇ ਹਾਂਜੀ, ਖਾਲਸਾ ਪੰਥ ਸਜਾਇਆ ਸੀ।
ਅੱਛਾ ਅੱਛਾ। ਅੱਛਾ ਅੱਛਾ ਉਹ ਜਿਹੜਾ ਆਪਾਂ ਕਹਿੰਦੇ ਹਾਂ ਕਿ ਗੁਰੂ ਮਹਾਰਾਜ ਜੀ ਨੇ ਸੀਸ ਮੰਗੇ ਸੀ।
ਹਾਂਜੀ ਪੰਜ ਸੀਜ਼ ਜੋ ਮੰਗੇ ਸੀ ਉਹ ਇਹੀ ਗੁਰਦੁਆਰੇ ਮੰਗੇ ਸੀ।
ਅੱਛਾ।
ਹਾਂਜੀ। ਉੱਧਰ ਆਸੇ ਪਾਸੇ ਵੀ ਕਾਫ਼ੀ ਗੁਰਦੁਆਰੇ ਨੇ ਗੁਰੂ ਜੀ ਦਾ ਘਰ ਵੀ ਹੈਗਾ ਬਾਬਾ ਜੀ ਦਾ।
ਅੱਛਾ ਅੱਛਾ।
ਉਹਨਾਂ ਦਾ ਹਾਂਜੀ। ਕਾਫ਼ੀ ਗੁਰਦੁਆਰੇ ਨੇ ਦੇਖਣ ਲਾਇਕ ਹਾਂਜੀ।
ਅੱਛਾ ਤੇ ਕੀ ਕਹਿੰਦੇ ਨੇ ਜਿੱਥੇ ਜਿੱਥੇ ਗੁਰੂ ਮਹਾਰਾਜ ਜੀ ਨੇ ਮਤਲਬ ਸੀਸ ਮੰਗੇ ਸੀ ਅਤੇ ਉਹ ਉੱਥੇ ਪ੍ਰਕਾਸ਼ ਹੋਇਆ ਦਾ ਉੱਥੇ ਮਤਲਬ ਉੱਥੇ ਉੱਚਾ ਚੜ੍ਹ ਕੇ ਮਹਾਰਾਜ ਜੀ ਨੇ ਕਿਹਾ ਸੀ ਨਾ।
ਹਾਂਜੀ -ਹਾਂਜੀ, ਜਿਸ ਜਗ੍ਹਾ ਤੇ ਗੁਰੂ ਜੀ ਖੜੇ ਸੀ ਨਾ ਉੱਧਰ ਤੇ ਨਹੀ ਹੈ। ਪ੍ਰਕਾਸ਼ ਉਸ ਤੋਂ ਉੱਪਰ ਹੀ ਥੋੜਾ ਸਾਈਡ ਤੇ
ਅੱਛਾ ਅੱਛਾ
ਹਾਂਜੀ
ਤੇ ਵਿਸਾਖੀ ਵਾਲੇ ਦਿਨ ਤਾਂ ਬੜੀ ਰੌਣਕਾਂ ਆਉਂਦੀਆਂ ਆਉਣੀਆਂ ਇੱਥੇ
ਹ ਜੀ ਦੀ ਵਿਸਾਖੀ ਵਾਲੇ ਦਿਨ ਤੇ ਬਹੁਤ ਸੰਗਤ ਹੁੰਦੀ ਹੈ। ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ
ਅੱਛਾ।
ਹਾਂਜੀ ਰੂਮ ਵਗੈਰਾ ਵੀ ਬਹੁਤ ਔਖੇ ਮਿਲਦੇ ਨੇ ਉਦੋਂ ਤੇ।
ਅੱਛਾ ਫਿਰ ਤੁਸੀਂ ਪਹਿਲੇਾਂ ਹੀ ਬੁੱਕ ਕਰਾ ਕੇ ਮਤਲਬ ਔਨਲਾਈਨ ਗਏ ਸੀ ਜਾਂ ਉੱਧਰੋਂ ਹੀ ਕਰਾ ਲਏ ਸੀ?
ਨਹੀਂ ਅਸੀਂ ਉਓਧਰੋਂ ਹੀ ਕਰਾ ਲਏ ਸੀ ਵੈਸੇ ਤਾਂ ਓਨਲਾਈਨ ਵੀ ਹੋ ਜਾਂਦੇ ਨੇ। ਪਰ ਸਾਨੂੰ ਕਿਸੇ ਨੇ ਦੱਸਿਆ ਸੀ ਕਿ ਤੁਸੀਂ ਉੱਧਰ ਜਾਓ ਤੁਹਾਨੂੰ ਰੂਮ ਮਿਲ ਜਾਣਗੇ ਬੜੇ ਆਰਾਮ ਨਾਲ। ਤੇ ਸਾਨੂੰ ਉੱਧਰ ਹੀ ਮਿਲ ਗਿਆ।
ਕੋਈ ਪਰੇਸ਼ਾਨੀ ਨਹੀਂ ਆਉਂਦੀ ਨਾ ਮਤਲਬ ਜਿਵੇਂ ਬੱਚਿਆਂ ਨਾਲ ਜਾਈਏ ਆਪਾਂ ਅੱਗੋਂ ਫਿਰ ਸਾਨੂੰ ਰੂਮ ਨਾ ਮਿਲਣ। ਤੇ ਮੇਨ ਗੱਲ ਹੈ ਆਉਂਦੀ ਹੈ ਵੈਸੇ ਤਾਂ ਗ ਗੁਰਦੁਆਰਿਆਂ ਵੱਲੋਂ ਵੀ ਸਰਾਹ ਆਣਾ ਮਤਲਬ ਰਹਿਣ ਦਾ।
ਹਾਂਜੀ ਹਾਂਜੀ ਉਹੀ ਸੀ। ਏਸੀ ਰੂਮ ਮਿਲ ਜਾੇਗਾ ਪੂਰਾ ਅੰਡਰ ਬਜਟ ਬਹੁਤ ਵਧੀਆ। ਹਮ।
ਅੱਛਾ ਉਹਦੇ ਮਤਲਬ ਗੁਰਦੁਆਰਰੇ ਵੱਲੋਂ ਹੈਗੇ ਨੇ ਤੇ ਤੁਹਾਡੀ ਮਤਲਬ ਸ਼ਰਧਾਵੇ ਤੁਸੀਂ ਜੋ ਵੀ ਬੇਟਾ ਦੇ ਦਿਉ।
ਨਹੀਂ ਨਹੀਂ ਉਹ ਤੇ ਉਹ ਲੱਗਦੇ ਨੇ ਚਾਰਜਿਸ।
ਅੱਛਾ ਅੱਛਾ।
ਹਾਂਜੀ।
ਤੇ ਫੇਰ ਆਪਾਂ ਨੂੰ ਮਤਲਬ ਰੋਟੀ ਪਾਣੀ ਦੀ ਉੱਧਰ ਮਤਲਬ ਸੁਵਿਧਾ ਹੈਗੀ ਹੈ ਜਿਵੇਂ ਜਿੱਦਾਂ ਬ ਜਚੇ ਹੈਗੇ ਨੇ ਛੋਟੇ ਦੁੱਧ ਵਗੈਰਾ ਚਾਹੀਦਾ ਲੰਗਰ ਪਾਣੀ ਜਿਵੇਂ ਉੱਧਰ।
ਹਾਂਜੀ ਹਾਂਜੀ ਇੱਕ ਤੇ ਗੁਰੂਦੁਆਰੇ ਤਰਫੋਂ ਲੰਗਰ ਹਾਲੇ ਲੰਗਰ ਹੁੰਦਾ ਹੈ। ਤੇ ਬਾਕੀ ਤੁਹਾਨੂੰ ਤੁਹਾਡੇ ਰੂਮ ਦੇ ਬਾਹਰ ਕਾਫੀ ਸਾਰੇ ਸਟੋਰਸ ਵਗੈਰਾ ਵੀ ਮਿਲ ਜਾਣਗੇ। ਖਾਣ ਪੀਣ ਦਾ ਉੱਧਰ ਢਾਬਾ ਵਗੈਰਾ ਹੋ ਗਿਆ ਬੱਚਿਆਂ ਦੀ ਚੀਜ਼ ਦੀ ਦੁਕਾਨ ਹੋ ਗਈ। ਐਵੇਂ।
ਅੱਛਾ ਅੱਛਾ ਮਤਲਬ ਤਾਂ ਮੇਨ ਤਾਂ ਬੱਚਿਆਂ ਦਾ ਦੁੱਧ ਰਹਿੰਦਾ ਛੋਟੇ ਨਿਆਣਿਆਂ ਦਾ ਵੀ ਇੱਧ ਦੁੱਧ
ਹਾਂਜੀ ਹਾਂਜੀ ਮਿਲ ਜੇਗਾ ਬਸ ਦੂਰ ਦੂਰ ਤੇ ਬਾਹਰੀ ਦੁਕਾਨ ਹੁੰਦੀ।
ਹਾਂਜੀ ਜਿੱਦਾਂ ਆਪਾਂ ਜਾਂਦੇ ਹਾਂ ਤਾਂ ਸਾਨੂੰ ਮਤਲਬ ਲੰਗਰ ਹਾਲ ਵਿੱਚ ਹਾਰ ਹਾਰਟ ਟਮ ਲੰਗਰ ਸਾਨੂੰ ਮਿਲ ਜਾਏਗਾ। ਐਵੇਂ ਤਾਂ ਦਿੱਕਤ ਦੀ ਗੱਲ ਨੀ ਨਾ ਕਿ ਮਤਲਬ ਦੁਪਹਿਰੇ ਹੀ ਮਿਲੇਗਾ ਦੁਪਹਿਰ ਦਾ ਜਾਂ ਰਾਤੀ ਹੀ ਮਿਲੇਗਾ ਰਾਤ ਆ ਹਰ ਵੇਲੇ ਚੱਲਦਾ ਹੁੰਦਾ।
ਹਾਂਜੀ ਹਰ ਟਾਈਮ ਮਿਲ ਜਏਗਾ ਤੁਸੀਂ ਕਿਸੇ ਟਾਈਮ ਵੀ ਚਲੇ ਜਾ ਅਸੀਂ ਆਪ ਮੰਨੋਗੇ ਸੱਤ ਸੱਤ ਵਜੇ ਸ਼ਾਮੀ ਸਾਢੇ ਸੱਤ ਵਜੇ ਲੰਗਰ ਛਕਿਆ ਸੀ ਉੱਧਰ। ਮਿਲ ਗਿਆ ਸੀ ਹਾਂਜੀ।
ਅਤੇ ਫਿਰ ਆਸ ਪਾਸ ਹੋਰ ਵੀ ਗੁਰਦੁਆਰੇ ਨੇ ਇੱਧਰ ਮਤਲਬ ਹੈ ਉਹ ਸਿਰਫ ਕੇਸ਼ਗੜ੍ਹ ਸਾਹਿਬ ਇੱਕੋ ਹੀ ਗੁਰਦੁਆਰਾ ਹੈ।
ਹਾਂਜੀ ਮੈਂ ਉਹੀ ਦੱਸਿਆ ਤੇ ਕਾਫ਼ੀ ਸਾਰੇ ਗੁਰਦੁਆਰੇ ਨੇ ਉੱਧਰ ਹੀ।
ਅੱਛਾ ਸਾਰੇ ਮਤਲਬ ਦਰਸ਼ਨ ਕਰਨ ਲਾਇਕ ਨੇ ਫਿਰ ਸਾਨੂੰ ਉਹ ਜਿਹੜੇ ਆਸ ਪਾਸ ਗੁਰਦੁਆਰੇ ਨੇ ਸਾਨੂੰ ਪੈਦਲ ਹੀ ਤੁਰ ਕੇ ਦਰਸ਼ਨ ਮੇਲੇ ਹੋ ਜਾਂਦੇ ਨੇ ਆ ਉਹਦੇ ਵਾਸਤੇ ਸਾਨੂੰ ਕੋਈ ਅ ਬੁੱਕ ਕਰਨੀ ਪੈਂਦੀ ਗੱਡੀ ਵਗੈਰਾ।
ਦੋ ਤਿੰਨ ਗੁਰਦੁਆਰੇ ਤੇ ਅ ਜੀ ਵੋਕਿੰਗ ਡਿਸਟੈਂਸ ਤੇ ਨੇ ਉਹ ਚ ਤੁਸੀਂ ਐਵੇਂ ਪੈਦਲੀ ਕਵਰ ਕਰ ਸਕਦੇ ਹੋ।
ਅੱਛਾ।
ਹਾਂਜੀ ਤੇ ਬਾਕੀ ਜੋ ਕਾਫ਼ੀ ਦੂਰ ਦੂਰ ਗੁਰਦੁਆਰੇ ਨੇ ਨਾ ਜਿਵੇਂ ਤ੍ਰਿਵੇਣੀ ਸਾਹਿਬ ਹੋ ਗਿਆ ਗੁਰ ਕੱਲ ਹੋਰ ਐਵੇਂ ਜੇ ਗੁਰੂਦੁਆਰੇ
ਅੱਛਾ।
ਤੇ ਹਾਂਜੀ ਉਹ ਕੇਸ਼ਗੜ੍ਹ ਸਾਹਿਬ ਦੇ ਸਾਹਮਣੇ ਤੁਹਾਨੂੰ ਆਟੋ ਕਾਰ ਟੈਕਸੀ ਵਗੈਰਾ ਸਭ ਕੁਛ ਮਿਲ ਜੇਗਾ। ਤੁਸੀਂ ਉਹ ਬੁੱਕ ਕਰ ਲਓ ਪੂਰੇ ਦਿਨ ਵਾਸਤੇ ਹਾਂਜੀ ਉਹ ਤੁਹਾਨੂੰ ਲੈ ਜਾਏਗੀ ਅਫੋਰਡੇਬਲ ਪ੍ਰਸ ਵਿੱਚ।
ਅੱਛਾ ਸੰਦਰਸ਼ਨ ਕਰਾ ਦੇਣਗੇ ਤੇ ਹਾਂਜੀ ਮੈਂ ਸੁਣਿਆ ਉੱਧਰ ਗੁਰਦੁਆਰਾ ਵਿਬੋਰ ਸਾਹਿਬ ਵੀ ਉੱਧਰ ਹੀ ਹੈਗਾ ਸ਼ਾਇਦ ਗੁਰੂ ਮਹਾਰਾਜ ਜੀ ਨੇ ਉੱਥੇ ਚੁੱਪ ਪਈ ਸਾਹਿਬ ਉਚਾਰੀ ਸੀ।
ਹਾਂਜੀ, ਹਾਂਜੀ ਉੱਧਰ ਹੀ ਅਸੀਂ ਗਏ ਸੀ ਉੱਧਰ ਵੀ।
ਅੱਛਾ।
ਹਾਂਜੀ।
ਤੇ ਇੱਧਰ ਮਤਲਬ ਕੁੱਛ ਗੁਰੂ ਮਹਾਰਾਜ ਜੀ ਦੀ ਅੱਛਾ, ਅੱਛਾ ਤੇ ਇਹ ਪਹਾੜਾਂ ਪਹਾੜਾਂ ਵਾਲਾ ਪਾਸਾ ਹੁੰਦਾ ਜਾਂ ਆਪਣਾ ਨੋਰਮਲ ਹੀ ਹੁੰਦਾ ਹੈ। ਜਿਹੜੀ ਜਿਹੜੇ ਅਨੰਦਪੁਰ ਸਾਹਿਬ ਤੁਸੀਂ ਦੱਸ ਰਹੇ ਹੋ।
ਹਾਂਜੀ। ਇਹ ਅਨੰਦਪੁਰ ਸਾਹਿਬ ਤੇ ਪਹਾੜੀ ਤੇ ਹੈਗਾ ਗੁਰੂਦੁਆਰਾ ਬਾਕੀ ਇਹਦੇ ਆਸ ਪਾਸ ਵੀ ਪੂਰੇ ਪਹਾੜ, ਪਹਾੜ ਨੇ।
ਅੱਛਾ।
ਹਾਂਜੀ ਨੈਨਾ ਦੇਵੀ ਮੰਦਿਰ ਸੁਣਿਆ ਹੋਣਾ ਤੁਸੀਂ।
ਹਾਂਜੀ, ਹਾਂਜੀ ਉਹ ਤਾਂ ਹਿੰਦੂ ਧਰਮ ਦਾ ਬੜਾ ਫੇਮਸ ਮੰਦਿਰ ਹੈਗਾ ਵੇ। ਹਾਂਜੀ ਸੁਣਿਆ ਹੋਇਆਵੇ।
ਹਾਂਜੀ ਉਹ ਨੈਨਾ ਦੇਵੀ ਉੱਧਰ ਹੀ ਕੋਲ ਹੀ ਏ ਗੁਰਦੁਆਰੇ ਤੋਂ ਦਿਖਦਾ ਸਭ ਨੈਨਾ ਦੇਵੀ।
ਅੱਛਾ ਫਿਰ ਉਹ ਨੈਣਾ ਦੇਵੀ ਚੜਾਈ ਵਾਲਾ ਮੰਦਿਰ ਹੈਗਾ ਵੇ ਮਤਲਬ
ਹਾਂਜੀ, ਹਾਂਜੀ ਕਾਫ਼ੀ ਚੜਾਈ ਏ।
ਅੱਛਾ।
ਹਾਂਜੀ।
ਤੁਸੀਂ ਮੈਨੂੰ ਦੱਸ ਰਹੇ ਹੋ ਅਤੇ ਮੈਨੂੰ ਤਾਂ ਸੁਣ ਕੇ ਵੀ ਬਹੁਤ ਅੱਛਾ ਲੱਗ ਰਿਹਾ, ਮੈਂ ਤਾਂ ਸੋਚ ਰਹੀ ਹਾਂ ਉਨੀ ਇਸ ਵਾਰ ਤਾਂ ਛੁੱਟੀਆਂ ਮਤਲਬ ਖਤਮ ਹੀ ਸਮਝੋ ਫਿਰ ਵਿੱਚੋਂ ਕੁਛ ਵੇਕੇਸ਼ਨ ਮਿਲੇਗਾ ਬ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਤੇ ਫੇਰ ਆਪਾਂ ਜਾਵਾਂਗੇ।
ਹਾਂਜੀ ਜ਼ਰੂਰ। ਬਹੁਤ ਅੱਛਾ ਸਥਾਨ ਨੇ ਜਾਣਾ ਤੁਸੀਂ ਜ਼ਰੂਰ।
ਅੱਛਾ ਉੱਧਰ ਫਿਰ ਮੈਨੂੰ ਐਵੇਂ ਲੱਗਦਾ ਜਿਵੇਂ ਕੁਛ ਜਿਵੇਂ ਆਪਾਂ ਕਿਸੇ ਵੀ ਗੁਰਦੁਆਰੇ ਜਾਂਦੇ ਹਾਂ ਤੇ ਉੱਧਰ ਇਤਿਹਾਸਿਕ ਚੀਜ਼ਾਂ ਹੁੰਦੀਆਂ ਨਾ ਜਿਵੇਂ ਕਿ ਕਿਸੇ ਵੀ ਗੁਰਦੁਆਰੇ ਜਿਹੜੇ ਵੀ ਗੁਰੂ ਦੀਆਂ ਉੱਧਰ ਵੀ ਕੁਛ ਹੋਣਗੀਆਂ ਇਸ ਤਰ੍ਹਾਂ ਇਤਿਹਾਸ ਦੀਆਂ ਚੀਜ਼ਾਂ।
ਹਾਂਜੀ, ਹਾਂਜੀ ਉੱਧਰ ਤਖਤ ਤੇ ਨਾ ਗੁਰੂ ਸਾਹਿਬ ਦੇ ਸ਼ਸਤਰ ਹੈਗੇ ਨੇ।
ਅੱਛਾ ਗੁਰੂ ਗੋਬਿੰਦ ਸਿੰਘ ਜੀ ਦੇ।
ਹਾਂਜੀ। ਉਹ ਆਰਤੀ ਹੁੰਦੀ ਏ ਸ਼ਾਮੀ ਰਹਿਰਾਜ ਸਾਹਿਬ ਤੋਂ ਬਾਅਦ ਤੇ ਫੇਰ ਉਹ ਸ਼ਸਤਰ ਦੇ ਵੀ ਦਰਸ਼ਨ ਕਰਾਉਂਦੇ ਨੇ।
ਅੱਛਾ, ਅੱਛਾ ਇਹ ਤਾਂ ਵਧੀਆ ਗੱਲ ਹੈਗੀ ਸਾਨੂੰ ਗੁਰੂ ਮਹਾਰਾਜ ਜੀ ਦੇ ਜਿਹੜੇ ਉਸ ਵੇਲੇ ਦੇ ਸ਼ਸਤਰ ਹੈਗੇ ਨੇ ਸਾਨੂੰ ਦਰਸ਼ਨ ਕਰਾ ਰਹੇ ਨੇ। ਅਸੀਂ ਵੀ ਧਾਨਆ ਜੋ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਸਾਨੂੰ ਉਹਦੇ ਦਰਸ਼ਨ ਹੋ ਗਏ ਨੇ, ਤੇ ਗੁਰੂ ਮਹਾਰਾਜ ਜੀ ਆਪ ਬੜੇ ਧੰਨ ਤੰਨੇ ਨੇ ਜੋ ਸਾਨੂੰ ਦਰਸ਼ਨ ਕਰਾ ਰਹੇ ਨੇ ਆਪਣੇ ਸ਼ਸਤਰਾਂ ਦੇ।
ਹਾਂਜੀ। ਉੱਧਰ ਨਾ ਮਹਾਰਾਜ ਜੀ ਦੇ, ਕੇਸ਼ ਵੀ ਹੈਗੇ ਨੇ ਕੰਗਾ ਕੇਸ਼
ਅੱਛਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ?
ਹਾਂਜੀ।
ਇਹ ਤੇ ਬੜੀ ਵਧੀਆ ਗੱਲ ਹੈਗੀ, ਤੁਸੀਂ ਮੈਨੂੰ ਤੁਸੀਂ ਮੈਨੂੰ ਬੜੀ ਅੱਔ ਅੱਛੀ ਗੱਲ ਦੱਸੀਏ, ਅਸੀਂ ਜ਼ਰੂਰ ਤਿਆਰੀ ਕਰਾਂਗੇ, ਆਪਾਂ ਜਾਵਾਂਗੇ ਜ਼ਰੂਰ ਹੁਣ ਬੱਚਿਆਂ ਦੀ ਜਿਹੜਾ ਵੀ ਛੁੱਟੀਆਂ ਪੈਣਗੀਆਂ ਨਾ
ਜੀ ਜੀ ਜ਼ਰੂਰ ਜਾਣਾ।
ਹਾਂਜੀ ਹਾਂਜੀ।
ਓਧਰੋਂ ਦੀ ਅਸੀਂ ਫ਼ਤਿਹਗੜ੍ਹ ਸਾਹਿਬ ਲਈ ਗਏ ਸੀ, ਦੋ ਦਿਨ ਓਧਰ ਵੀ ਰੁਕੇ ਸੀ।
ਹਾਂਜੀ, ਹਾਂਜੀ ਕੋਈ ਨਹੀਂ ਮੈਂ ਜਾਵਾਂਗੀ। ਮੈਂ ਜਾਵਾਂਗੀ ਤੇ ਤੁਹਾਨੂੰ ਦੱਸਾ ਦੱਸਾਂਗੇ ਜ਼ਰੂਰ ਬਈ ਅਸੀਂ ਵੀ ਇੱਦਾਂ ਦਰਸ਼ਨ ਕੀਤੇ ਨੇ ਤੇ ਬਾਕੀ ਤੁਸੀਂ ਵੀ ਮੈਨੂੰ ਹੋਰ ਗੁਰਦੁਆਰਿਆਂ ਦਾ ਭੇਜ ਦੇਣਾ ਨਾਮ ਆਸ ਪਾਸਦੇ ਕਿਹੜੇ
ਹਾਂਜੀ, ਹਾਂਜੀ ਤੁਸੀਂ ਜਾਓਗੇ ਨਾ ਉਸ ਤੋਂ ਪਹਿਲੇ ਮੇਰੇ ਨਾਲ ਇੱਕ ਵਾਰ ਕਰ ਲੈਨਾ ਗੱਲ, ਮੈਂ ਦੱਸ ਦਾਂਗੀ ਤੁਹਾਨੂੰ ਉਦੋਂ ਵੀ।
ਹਾਂਜੀ। ਚਲੋ ਠੀਕ ਐ ਆਪਾਂ ਭੈਣਜੀ ਰੱਖਦੇ ਆ ਮੈਂ ਹਨਾ, ਸਤਿ ਸ਼੍ਰੀ
ਚਲੋਂ ਠੀਕ ਐ, ਸਤਿ ਸ਼੍ਰੀ ਅਕਾਲ।
ਹਾ ਹਾਂਜੀ।